ਹੈਲੋ, ਹਾਂਜੀ। ਭਰਾ ਜੀ
ਸਸਰੀ ਕਾਲ, ਸਸਰੀ ਕਾਲ ਭੈਣ ਜੀ। ਹੋਰ ਕੀ ਹਾਲ- ਚਾਲ?
ਠੀਕ ਏ, ਤੁਸੀ ਸੁਨਾਓ।
ਵਧੀਆ-ਵਧੀਆ।
ਬੜੇ ਦਿਨਾਂ ਬਾਦ ਫੋਨ ਕੀਤਾ ਅੱਜ।
ਬਸ ਟੈਮ ਨੀ ਮਿਲ਼ਦਾ ਸੀ।
ਏਨੇ ਬੀਜੀ।
ਹਾਂਜੀ, ਬਸ ਕੀ ਕਰੀਏ ਕੰਮਾਂ ਕਾਰ ਟੈਮ ਨੀ ਮਿਲਦਾ ਸੀ। ਮੈਂ ਚਲ ਤੋਨੂ ਅਜ ਯਾਦ ਕਰ ਲਈਏ ਹਾਂਜੀ- ਹਾਂਜੀ ਹੋਰ ਰੋਟੀ ਪਾਣੀ ਖਾ ਲੇਆ?
ਹੋਰ, ਖਾ ਪੀ ਕੇ ਵੇਲੇ।
ਅੱਛਾ, ਹੋ ਕੀ ਬਣਾਇਆ ਸੀ?
ਅੱਜ ਅਰਵੀ ਬਣਾਈ ਸੀ।
ਅੱਛਾ-ਅੱਛਾ ਅਰਬੀ।
ਹੂੰ।
ਅੱਛਾ ਚਲੋ ਵਧੀਆ, ਸਾਰੇਆਂ ਨੇ ਬੱਚੇਆਂ ਨੇ ਖਾ ਲੀ ਰੋਟੀ।
ਹੋਰ, ਸਭ ਬੱਚੇ ਖਾ ਪੀ ਕੇ ਵੇਲੇ।
ਅਛਾ ਚਲੋ ਵਧੀਆ ਜਾ ਰੇ, ਅੱਛਾ ਜਾ ਰੇ ਸਕੂਲ ਬੱਚੇ।
ਹਾਂ, ਸਕੂਲ ਤਾਂ ਜਾ ਰੇ ਨੇ।
ਅੱਛਾ।
ਹੂਂ ਹੂਂ ਹੂਂ, ਸਕੂਲ ਤਾਂ ਜਾਂਦੇ ਨੇ।
ਠੀਕ ਏ ਵਧੀਆ ਵਧੀਆ। ਹਾਂਜੀ ਅੱਜ ਹੀ ਸੀ ਲਾਸਟ ਉਹਨਾਂ ਦਾ।
ਅੱਛਾ ਅੱਛਾ।
ਹਮ ਹੁਣ ਅਗਲੇ ਮਹੀਨੇ ਆ। ਹਾਂ ਵਧੀਆ ਹੀ ਕਰ ਰਹੇ ਨੇ। ਕਹਿ ਤਾਂ ਰਹੇ ਨੇ ਬਾਕੀ ਦੇਖੋਂ ਹਾਂ ਪੇਪਰ ਹੁੰਦੇ ਆ ਹਰ ਮਹੀਨੇ।
ਅੱਛਾ।
ਹਮ ਹੁਣ ਵੀ ਕਹਿੰਦੇ ਤਾਂ ਹੇਗੈ
ਸਿੱਧਾ ਲੈਨ ਫਸਟ ਸੈਕਿੰਡ ਥਰਡ।
ਹਮ।
ਸਾਡੇ ਵੀ ਪਹਿਲਾਂ ਹੁੰਦੇ ਸੀ ਫੇਰ ਪੇਰੈਂਟਸ ਨੇ ਕੰਪਲੇਂਟ ਕੀਤੀ ਕਿ ਬੱਚੇ ਨਾ ਕਾਪੀਆਂ ਕੰਪਲੀਟ ਕਰ ਕਰਦੇ ਆ ਤੇ ਨਾ ਹੀ ਟੈਸਟ ਵੀ ਤਾਂ ਯਾਦ ਹੁੰਦੇ ਆ।
ਹਮ।
ਤੇ ਉਹਨਾ ਨੇ ਬੰਦ ਹੀ ਕਰਤੇ ਪੇਪਰ ਵਿੱਚ। ਤੇ ਸਿੱਧਾ ਹੀ ਫਸਟ ਟਰਮ ਸੈਕਿੰਡ ਤੇ ਸਿੱਧਾ ਥਰਡ। ਬਸ ਇਹ ਹੁਣ ਨੀ ਹੁੰਦੇ ਵਿੱਚ ਨੀ ਹੁੰਦੇ ਕੋਈ ਵੀ ਟੈਸਟ ਟੂਸਟ।
ਅੱਛਾ ਅੱਛਾ ਠੀਕ ਵਧੀਆ
ਉਦਾਂ ਹੈ ਕਿ ਜਿਵੇਂ ਜਿਵੇਂ ਸਿਲੇਬਸ ਕਰਾਈ ਜਾਂਦੀਆਂ ਉਵੇਂ ਉਵੇਂ ਟੈਸਟ ਲੈ ਲੈਂਦੀ ਆ ਨਾਲ ਦੀ ਨਾਲ ਜਿਵੇਂ ਕਲਾਸ ਚ ਹੋਈ ਜਾਂਦਾ ਜਿਵੇਂ।
ਅੱਛਾ ਅੱਛਾ ਹਮ। ਫੇਰ ਵਧੀਆ ਹੋ ਰਹੇ ਆ ਟੈਸਟ ਵਗੈਰਾ? ਕਿੰਨੇ ਮਾਰਕਸ ਦੇ ਮਤਲਬ ਦਸ ਵੀ ਐਵੇਂ ਕੁਛ ਹੈਨਾ?
ਉਹ ਕਿਹੜਾ ਟੀਚਰਾਂ ਦੱਸ ਕੇ ਲੈਂਦੀਆਂ ਨੇ ਜਿਵੇਂ ਚੈਪਟਰ ਅੱਜ ਕਰਾ ਤਾ ਸਮਝ ਲੋੋ ਚੰਗੀ ਤਰ੍ਹਾਂ ਪੜ੍ਹਾ ਤਾ ਕੁਛ ਕਰਾ ਤੇ ਫੇਰ ਸਕੂਲੇ ਬੱਚਿਆਂ ਕੋ ਵੀ ਸੁਣ ਲਏ ਜਾਂ ਸਮਝਾ ਤੇ ਸੁਣ ਲਏ।
ਹਮ।
ਫੇਰ ਜਿਵੇਂ ਅਗਲੀ ਅਗਲੇ ਨਾਲ ਹੀ ਅਗਲੇ ਦਿਨ ਟੈਸਟ ਲੈ
ਅੱਛਾ ਅੱਛਾ।
ਫੇਰ ਦੇਖਦੀ ਆ ਨਾ ਕਿ ਬੱਚਿਆਂ ਨੂੰ ਕੀ ਕਿੰਨਾ ਕੁ ਯਾਦ ਹੋਇਆ।
ਅੱਛਾ ਠੀਕ ਹੈ ਠੀਕ ਰਿਵੀਜ਼ਨ ਹੀ ਹੋਗੀ ਇੱਕ ਤਰ੍ਹਾਂ ਦੀ। ਹਮ ਚਲੋ ਵਧੀਆ।
ਇਹ ਨਹੀਂ ਕਿ ਬਰਡਨ ਨੀ ਜਿਵੇਂ ਆਂਦੀ ਆ ਨਾ ਨਾਲ ਦੀ ਨਾਲ ਠੀਕ ਆ।
ਠੀਕ ਹੈ ਠੀਕ ਹੈ। ਹੋਰ ਮੌਸਮ ਕਿੱਦਾਂ?
ਮੋਸਮ
ਅੱਛਾ ਬਾਰਿਸ਼ ਨੀ ਪਈ? ਅੱਛਾ।
ਇੱਥੇ ਨੀ ਪਈ ਵੀ
ਬਸ, ਥੋੜੀ ਜਿਹੀ ਉਸ ਦਿਨ ਪਈ ਐ, ਪਰਸੋਂ। ਦੋ ਮਿੰ ਟ ਵੀ ਨਹੀ ਪਈ।
ਅੱਛਾ-ਅੱਛਾ। ਉਹ ਗਰਮੀ ਹੋਈਗੀ, ਉਮਸ।
ਨਾਂਹ। ਬਾਰਿਸ਼ ਪੈਂਦੀ ਐ ਨਾਲ ਈ ਹੁਮਸ। ਸਗੋਂ ਗਰਮੀ ਜਿਆਦਾ ਹੋ ਜਾਂਦੀ ਐ।
ਹਾਂ, ਉਹ ਤੇ ਹੈ। ਧੁੱਪ-ਧੁੱਪ ਬੜੀ ਤੇਜ਼ ਐ। ਪਹਿਲੇ ਬਾਰਿਸ਼ ਹੈਗੀ ਸੀ ਫੇਰ ਉਹ ਸ‌ਈ ਮਲਬ, ਏ ਸੀ ਬਿਨਾਂ ਰਹਿ ਸਕਦੇ ਸੀ। ਹੁਣ ਬਾਰਿਸ਼ ਖ਼ਤਮ ਆ
ਹਾਂ।
ਹੁਣ ਏ ਸੀ ਤੋਂ ਬਿਨ ਅੱਛਾ ਕੱਲ੍ਹ ਹਾਂ। ਹਵਾ ਤਾਂ ਪੈ ਰਹੀ ਸੀ। ਹਵਾ ਤਾਂ ਆਉਂਦੀ ਵੀ ਸੀ ਸ਼ਾਮ ਨੂੰ। ਸ਼ਾਮੀ ਹਵਾ ਚੱਲਦੀ ਵੀ ਸੀ।
ਹਮ।
ਹੋਰ ਤੁਸੀਂ ਕੀ ਬਣਾ ਬੈਠੇ?
ਅਸੀ ਕਰੇਲੇ ਤੇ ਉਹ ਬਣਾਏ ਸੀ ਕੱਦੂ।
ਅੱਛਾ। ਦੋ-ਦੋ ਸਬਜ਼ੀਆਂ ਕਰੇਲੇ ਤੇ ਕੱਦੂ।
ਹਾਂ, ਦੁ-ਦੁਪਹਿਰੇ ਉਹ ਬਣਾਏ ਸੀ ਕੱਦੂ। ਫੇਰ ਉਹ ਬੱਚਿਆ ਦਾ ਸੀ ਉਹ ਵੀ ਤੇ ਕੜੇਲੇ ਵੀ, ਕਰੇਲੇ ਵੀ ਬਣਾਏ ਸੀ। ਹਮ, ਦੜ ਦਾਲ ਵੀ ਪਈ ਦੀ ਸੀ, ਮੂੰਗੀ ਤੋਤੀ ਦਾਲ ਉਹ ਵੀ।
ਅੱਛਾ-ਅੱਛਾ।
ਹਾਂਜੀ।
ਕਰੇਲੇ ਤੇ ਉਹੀ ਸਵਾਦ ਲੱਗਦੇ
ਹਾਂ।
ਮੈ ਕਰੇਲਿਆਂ ਤੋਂ ਲੋਕੀ
ਹਾਂ, ਸਵਾਦ ਹੁੰਦੀ ਫੇਰ ਮੈਮ ਉਹ ਨਾ।
ਸਵਾਦ ਲੱਗਦੀ ਕਰੇਲਿਆਂ ਨਾ
ਹਮ। ਹੋਰ।
ਅਸ ਤਾਂ ਬਣਾਏ ਨੀ ਕਰੇਲੇ, ਬਣਾਵਾਂਗੇ।
ਅੱਛਾ-ਅੱਛਾ। ਹੋਰ ਫੇਰ, ਰੱਖੜੀ ਤੇ ਜਾਣਾ ਫੇਰ
ਹਾਂ ਜਾਵਾਂਗੇ।
ਅੱਛਾ-ਅੱਛਾ।
ਹੂੰ।
ਜੀ ਜਿਹਾ।
ਦੀਦੀ ਦੇ ਐਹ ਕੋਲ ਈ ਤੇ ਚਲੇ ਜਾਵਾਂਗੀ। ਕਿਹੜਾ ਦੂਰ ਆ ਜ਼ਿਆਦਾ
ਆਂ, ਉਹ ਤੇ ਹੈ ਤਾਂ ਸਹੀ ਗੱਲ ਆ।
ਹਾਂ।
ਹਮ, ਹੋਰ ਸੋਗੇ ਬੱਚੇ?
ਹੋਰ ਬੱਚੇ ਸੌ ਗ‌ਏ। ਸੌਦੇ ਕਿ ਕਿੱਥੇ ਨੇ। ਸਵਾਆ, ਸਵੇਰੇ ਉੱਠਦੇ ਨੀ, ਸਕੂਲ ਜਾਣਾ ਹੁੰਦਾ।
ਅੱਛਾ-ਅੱਛਾ। ਕਿੰਨੇ ਵਜੇ ਜਾਂਦੇ ਸਵੇਰੇ?
ਸਵੇਰੇ ਦੇ ਆ ਜਾਂਦੀ ਹੈ ਕੋਈ ਪਹਿਲਾਂ ਤੁਹਾਡੇ ਛੇ ਸੀਗੀ ਹੁਣ ਪੰਜ ਦਸ ਮਿੰਟ ਲੇਟ ਆਂਦਾ। ਛੇ ਪਣਤਾਲੀ ਤੱਕ
ਅੱਛਾ ਤਿੰਨ, ਤਿੰਨ ਵਜੇ ਤੱਕ ਲਗਦਾ ਸਕੂਲ।
ਹਾਂ, ਹੂੰ, ਫੋਨ ਆ ਜਾਂਦਾ।
ਠੀਕ, ਠੀਕ। ਬਸ ਬਾਹਰ ਆਂਦੀ ਐ।
ਹਾਂ ਰੋਡ ਤੇ ਆਂਦੀ ਵੇ ਛੋੜਨ ਜਾਂਨੇ ਆ, ਹੂੰ ਲੰਬੀ ਬਾਹਰ ਬੱਸ ਨਾ ਮੈਂ ਗਲੀ ਦੇ ਅੰਦਰ ਨੀ ਆ ਸਕਦੀ। ਛੋਟੀ ਬਿਆਨਾਂ ਤਾਂ ਆ ਜਾਂਦੀਆਂ ਨੇ। ਇਹ ਲੰਬੀ ਬੱਸ ਆ।
ਠੀਕ
ਫੇਰ ਉਹ ਗਲੀ ਦੇ ਅੰਦਰ ਨਹੀਂ ਆਉਂਦੀ ਫਿਰ ਗਲੀ ਤੋਂ ਉਹ ਬਾਸ਼ ਰੋਡ ਤੇ ਛੱਡਣਾ ਪੈਂਦਾ ਥੋੜਾ, ਚੌਂਕ ਚ।
ਅੱਛਾ-ਅੱਛਾ।
ਹਾਂ, ਕਈ ਵਾਰੀ ਪੰਜ ਦਸ ਮਿੰਟ ਲੇਟ ਹੋ ਜਾਂਦਾ ਫਿਰ ਬੱਸ ਬਸ ਨਿਕਲ ਜਾ
ਹੂੰ ਆਹੋ ਨਹੀਂ ਚਲੇ ਜਾਂਦੇ ਉਹ।
ਫਿਰ ਅੱਗੇ ਛੱਡਣਾ ਪੈਂਦਾ ਹੋਰ ਅੱਗੇ, ਛੱਡਣਾ ਪੈਂਦਾ ਫਿਰ।
ਹਾਂ ਸਹੀ ਗੱਲ ਏ।
ਹੂੰ ਦੋ ਵਜੇ ਛੁੱਟੀ ਹੁੰਦੀ ਏ ਬੱਸ ਘੁੰਮਦੇ ਘੁਮਾਦੇ, ਤਿੰਨ
ਹਾਂ ਇਹ ਘੰਟਾ ਲੱਗ ਜਾਂਦਾ ਪਹੁੰਚਦਿਆ।
ਹੂੰ ਪੂਰਾ ਘੰਟਾ।
ਹੂੰ
ਫੇਰ ਆਂਦਾ, ਸਕੂਲੋਂ ਆਂਦਾ ਫਿਰ। ਰੋਟੀ-ਰੂਟੀ ਥੋੜਾ ਰੁਕ ਕੇ ਖਾਣੀ ਪਹਿਲਾਂ ਮੋਬਾਇਲ ਨੂੰ ਮੱਥੇ ਟੇਕਣੇ ਨੇ।
ਹਾਂ ਉਹ ਤੇ ਹੈ ਪਰ ਬੁਆ ਲਿਆ ਟੀ ਵੀ।
ਹਾਂ
ਫਿਰ ਉਸ ਤੋਂ ਬਾਅਦ ਰੋਟੀ-ਰੂਟੀ ਖਾ
ਫੇਰ ਰੋਟੀ ਖਾਣੀ ਐ ਹੋਰ। ਰੋਟੀ ਵੀ ਉਦੋਂ ਖਾਣੀ ਜਦੋਂ ਟਿਊਸ਼ਨ ਦਾ ਟੈਮ ਸਿਰਫ ਦਸ ਕੁ ਮਿੰਟ ਰਹਿ ਜੇਗਾ।
ਸਹੀ ਗੱਲ ਏ।
ਪਹਿਲਾਂ ਨੀ ਖਾਣੀ, ਪਹਿਲਾਂ ਕਹੀ ਜਾਣਾ ਮੈਂ ਹਜੇ ਨੀ ਖਾਣੀ ਹਜੇ ਨੀ ਖਾਣੀ। ਫੇਰ ਜਦੋਂ ਆਵਾਜ਼ ਮਾਰਨੀ ਨਾ ਚੱਲ ਟਿਊਸ਼ਨ, ਉਦੋਂ ਇਹਨੂੰ ਭੁੱਖ ਲੱਗ ਜਾਂਦੀ ਐ।
ਅੱਛਾ ਉ‌ਹ ਤੇ ਹੈ ਸਹੀ ਗੱਲ ਏ।
ਇਹ ਕਹੂੰਗਾ ਮੈਨੂੰ ਭੁੱਖ ਨੀ ਭੁੱਖ ਨੀ ਮੈਂ ਨੀ ਖਾਣੀ। ਫੇਰ ਉੱਥੋਂ ਵੀ ਪੰਜ-ਦਸ ਮਿੰਟ ਲੇਟ ਹੁੰਦਾ ਐ- ਫਿਰ ਉਹ ਟਿਊਸ਼ਨ ਵਾਲੀ ਬੋਲਦੀ ਲੇਟ ਆਂਦਾ।
ਹਾਂ ਉਹ ਤੇ ਐ, ਲੇਟ ਈ ਆਂਦੇ। ਅੱਛਾ ਆਹ ਸਾਡਾ ਤਾਂ ਤੂੰ ਟਿਊਸ਼ਨ ਨਹੀਂ ਜਾਂਦਾ।
ਅੱਛਾ।
ਤੇ ਹੋਰ ਉਹ ਤਾਂ ਘਰ ਈ ਕਹਿੰਦਾ ਘਰ ਪੜ੍ਹਨਾ ਜਾਂਦਾ ਈ ਨੀ ਟਿਊਸ਼ਨ। ਸਗੋਂ ਕੱਲ ਪੁੱਛਿਆ ਸੀ ਟਿਊਸ਼ਨ ਦਾ?
ਹੂੰ।
ਆਹ, ਕਾਲ ਹੁਨ ਫਿਰ ਲਗਾ ਦਓ। ਕੱਲ ਭੇਜਾ ਗਏ ਦੁਬਾਰਾ, ਅੱਜ ਕੇਐ, ਚੱਲ ਲੈ, ਚੱਲ ਲੈ ਗੇਆ ਈ ਨੀ ਅੱਜ।
ਅੱਛਾ।
ਹਾਂਜੀ, ਲੇਟ ਹੋ ਗਿਐ, ਏਦੇ ਕੋਲ ਪਾ ਦੇਓ। ਹੋਰ ਸਭ ਵਦੀਆ, ਜਿਦ। ਹੂੰ ਚਲੋ, ਵਦੀਆ ਈ ਰੈਣੇ ਚਾਈਦੇ।
ਹੂੰ, ਏਹ ਨਵੀਂ ਟਿਊਸ਼ਨ ਪਾਇਆ।
ਐਹ ਦੇ ਪਵਾ ਦਿਆ, ਹੈਂਜੀ।
ਨਵੀਂ ਟਿਊਸ਼ਨ ਪਾਇਐ, ਕੇ ਜਾਂਦਾ ਈ ਨੀ।
ਜਾਂਦਾ ਈ ਨੀ ਸੀ।
ਅੱਛਾ।
ਹਾਂਜੀ।
ਬੱਚੇ ਟਿਊਸ਼ਨਾਂ ਤੋਂ ਪਤਾ ਨੀ ਕਿਉਂ ਭੱਜਦੇ ਆ।
ਸੋਹਣੇ ਤੁਸੀਂ। ਠੀਕ ਏ, ਐ ਘਰ ਦਾ-ਘਰ ਦਾ ਪੜ੍ਹਨਾ ਨੀ, ਓ ਕੈਂਦੇ ਘਰ ਪੜ੍ਹਨੈ, ਐਹ ਏ ਔਹ ਏ।
ਕੈਅ ਦੇ ਨਾ ਘਰ ਪੜਾਂਗੇ।
ਹਾਂ, ਉਹ 'ਤੇ ਐ, ਸਹੀ ਗੱਲ ਏ।
ਦੇਖਨਾ ਮੋਬਾਇਲ ਈ ਹੁੰਦੈ।
ਹਾਂ, ਮ
ਏਹ ਵੀ ਕੁਸ਼ ਕੈਂਦਾ, ਮੈਂ ਘਰ ਈ ਪੜੂਗਾ।
ਹੂੰ, ਸਕੂਲੇ ਨੀ ਜਾਂਦਾ। ਏਅ ਸਿੰਬਲ ਜਾਂਦੈ।
ਇੱਕ ਵਾਰੀ ਦੋ ਵਾਰੀ ਵੇਖੀ। ਕੇਆ ਮੈ, ਕੋਈ ਨੀ ਪੜ੍ਹਦਾ, ਛੱਡ ਕੇ ਆਈ ਵੀ ਮੈ।
ਅੱਛਾ।
ਟਿਊਸ਼ਨ, ਚਲੋ ਉਹ ਵੀ ਕਵੇ ਟਿਊਸ਼ਨਰ। ਨੀਨੀਆ ਛੁੱਟੀਆ, ਹੁਨ ਮੈ ਉਨੂੰ ਕੀ ਕਵਾਂ? ਫਿਰ ਉਹ ਡਾਂਟਦੀ ਏ, ਜੇ ਉਨੂੰ ਸੱਚ ਦੱਸੋ ਇਹ। ਕੈਂਦਾ ਹੇ, ਫਿਰ ਇਨੂੰ ਡਾਂਟਦੀ ਏ, ਕੰਨ- ਕੁੰਨ ਪੱਟਦੀ ਇਦੇ। ਹੇ।
ਹਂ ਹੂੰ, ਉਹ ਤੇ ਹੈ ਏਦੱਰ, ਦੇਖੋ ਨਾ, ਐਦੱਰ ਵੀ ਨੀ ਜਾਂਦੇ। ਕਦੀ। ਘਰ ਪੜਨਾ ਵੇ, ਕਦੀ ਫਿਰ ਕੈਂਨਗੇ। ਨਈ ਮੈ ਨੀ ਜਾਣਾ, ਮੈ ਹੁਨ ਪੜ੍ਹਨ। ਨਵ੍ਹਾ ਹੁਨੇ ਬਸ ਥੋੜੀ ਦੇਰ ਖੇਲ ਕੇ ਆਇਆ।
ਬਸ ਸਹੀ ਟੈਮ ਖਰਾਬ ਕਰਦੈ ਨਾ ਸਾਰਾ।
ਹੂੰ, ਉਹ 'ਤੇ ਹੈ। ਚਲੋ, ਠੀਕ ਐ ਫਿਰ।
ਸਸ੍ਰੀ ਕਾਲ।
ਸਸ਼੍ਰੀ ਕਾਲ।